ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ।
ਹਾਂਜੀ ਮੈਂ ਵਧੀਆ ਤੁਸੀਂ ਸੁਣਾਓ।
ਬਸ ਮੈਂ ਵੀ ਵਧੀ ਵਧੀਆ ਹੋਰ ਕੀ ਕਰ ਰਹੇ ਸੀ।
ਮੈਂ ਕਿਹਾ ਹੋਰ ਕਿਵੇਂ ਯਾਦ ਕਰ ਲਿਆ ਅੱਜ
ਬੱਸ ਮੈਂ ਹੋ ਪੁੱਛਣੀ ਸੀ, ਮੈਂ ਕਿਹਾ ਫਰੀ ਹੋ ਤੇ ਮੈਂ ਗੱਲ ਕਰਾਂ ਮੈਨੂੰ ਥੋੜਾ ਕੰਮ ਸੀ, ਤੁਹਾਡੇ ਨਾਲ ਹਾਂਜੀ ਅੱਛਾ ਤੇ ਉਹ ਨਾ ਇਸ ਸ ਵਾਰ ਦੀ ਨਾ ਮੇਰੀ ਕਿਟੀ ਨਿਕਲੀ ਸੀ। ਤੇ ਬਸ ਤੁਾਨੂੰ ਤੇ ਪਤਾ ਹੀ ਹੈ ਤੇ ਮੈਂ ਮਤਲਬ ਕਿ ਕਿਟੀ ਨਿਕਲੀ ਸੀ ਨਾ ਤੇ ਉਹ ਫੇਰ ਮੈਂ ਸੋ ਮਤਲਬ ਰੱਖਾਂਗੀ ਤੇ ਮੈਂ ਖੈਰ ਰੈਸਟੋਰੈਂਟ 'ਚ ਹੀ ਰੱਖਾਂਗੀ। ਕੀ ਘਰ ਤੇ ਨੀ ਰੱਖਣ ਵਾਲੀ ਬਹੁਤ ਗਰਮੀ ਹੈਗੀ ਹੈ ਤੇ ਹਾਂਜੀ ਮੈਨੂੰ ਥੋੜਾ ਗੇਮਸ ਆਈਡੀਆ ਵਗੈਰਾ ਚਾਹੀਏ ਸੀ, ਹੋਰ ਯਾਰ ਥੀਮ ਸਭ ਤੋਂ ਪਹਿਲਾਂ ਮੈਨੂੰ ਦੱਸੋ ਮੈਂ ਕੀ ਥੀਮ ਰੱਖਾ
ਅਰੇ ਥੀਮ ਅਰੇ ਗਰਮੀ ਤਾਂ ਬਹੁਤ ਹੈਗੀ ਹੈ ਡ੍ਰੈਸਿਸ ਨਹੀਂ ਡ੍ਰੈਸਿਸ। ਤੇ ਨਹੀਂ ਪੈਣਗੀਆਂ। ਸ਼ੋਟਸ ਰੱਖ ਪਰ ਸ਼ੋਟਸ। ਠੀਕ ਨੀ ਲੱਗਣ ਨ।
ਅਰੇ ਨਹੀਂ। ਕਈਂ ਸਾਡੀਆਂ ਥੋੜ੍ਹੀ ਤੁਹਾਨੂੰ ਪਤਾ ਹੀ ਹੈ ਨਾ ਇਹ ਇਏਦਾਂ ਦੀਆਂ ਨੇ ਹਾਂਜੀ ਤੇ ਉਹ ਪਾਵਨਗੀਆਂ ਨੀ ਹਾਂਜੀ। ਤੇ ਫਿਰ ਉਹਦੇ ਬਾਅਦ ਕੀ ਐ ਹੋਰ ਸਾਡੇ ਤਾਂ ਮਤਲਬ ਕਿ ਸਾਰੇ ਈ ਮੈਰਿਡ ਹੈਗੀਆਂ ਨੇ ਤੇ
ਤੇ ਕੁੁਰਤੀਜ਼ ਰੱਖ ਲੋ ਕੂੜ। ਤੀਸਰਾ।
ਕੁੜਤਿਜ ਮਤਲਬ ਥੀਮ ਕੀ ਰੱਖਾਂ। ਮੈਨੂੰ ਕੁੱਛ ਸੁਜੈਸਟ ਕਰੋ। ਕਿਉਂਕਿ ਕੀ ਕਹਿੰਦੇ ਨੇ ਅਹ ਸਾਰੇ ਹੀ ਉਹ ਹੈਗੇ ਨੇ ਉਹ ਸਭ ਦੇ ਦੁਪਹਿਰ ਹੀ ਕਹਿੰਦੇ ਦੁਪਹਿਰ ਦੇ ਟਾਈਮ ਤੇ ਰੱਖਣਾ ਕਿਉਂਕਿ ਸਵੇਰੇ।
ਹਾਏ ਉਹ ਅੱਜ ਕੱਲ ਤਾਂ ਬਹੁਤ ਗਰਮ ਬਹੁਤ ਗਰਮੀ ਹੈਗੀ ਏ। ਤੁਸੀਂ ਨਾ ਰਾਤੀ ਰੱਖੋ।
ਹਾਂਜੀ।
ਦੁਪਹਿਰੇ ਤੇ ਨਹੀਂ ਹੋ ਪਾਏ। ਗਾ ਬਹੁਤ ਗਰਮੀ ਏ।
ਹਾਂਜੀ ਕਿਸ ਤਰ੍ਹਾਂ ਮਤਲਬ ਬਸ ਮੈਨੂੰ ਇਹਹੀ ਹੋ ਰਿਹਾ ਸੀ ਮਤਲਬ ਕੁਛ ਸਮਝ ਹੀ ਨੀ ਆ ਰਿਹਾ ਸੀ ਕਿਉਂਕਿ ਅਗਰ ਦੇਖੋ ਪਹਿਲੇ ਮੈਂ ਸੋਚ ਰਹੀ ਸੀ ਕਿ ਜਿਸ ਤਰ ਕਿ ਅ ਵਸਾਖੀ ਵਗੈਰਾ ਮਤਲਬ ਉਸ ਰਿਲੇਟਡ ਰੱਖਦਾ ਕੋਈ ਕੋਈ ਮਤਲਬ ਪੰਜਾਬੀ ਥੀਮ। ਕੋਈ ਕੀ ਕਹਿੰਦੇ ਨੇ। ਆਪਾਂ ਇਹ ਰੱਖ ਲੈਂਦੇ ਆ ਕਿ ਵੈਸਟਰਨ ਥੀਮ ਵੈਸਟਰਨ ਚ ਆਪੇ ਭਾਵੇਂ ਜੀਨਸ ਟੋਪ ਪਾਉਣ ਕੋਟ ਸ਼ਟ ਪਾਉਣ ਜਾਂ ਚੋ ਮਰਚੀ ਪਾਉਣ।
ਹਾਂ ਵੇਸ੍ਟਨ ਰੱਖ ਲੋ ਵੈਸੇ। ਠੀਕ ਰਹੇਗਾ।
ਹਾਂਜੀ। ਜੀ ਜਾਂ ਫੇਰ ਬੱਤੀ ਕੀ ਕਲਰ ਰੱਖਲਾ। ਬਲੈਕ ਕਲਰ ਬਲੂ ਕਲਰ। ਔਰ ਇਦਾਂ ਕੋਈ ਕਲਰ ਥੀਮ ਰੱਖਨਾ।
ਅ ਕਲਰ ਥੀਮ‌ ਵੈਸੇ ਠੀਕ।
ਹੈਲੋ,
ਜਾਂ ਰੈਡ ਕਲਰ ਰੱਖ ਸਕਦੇ ਹੋ ਬਲੂ ਰੱਖ ਸਕਦੇ ਹੋ।
ਹਾਂਜੀ।
ਸਭ ਮਤਲਬ ਓਹਦਾ ਦੇ ਕਲਰ ਜੋ ਸਭ ਕੋਲ ਹੁੰਦੇ ਨੇ ਕੋਮਨ ਜੇ ਕਲਰਸ। ਜਿੱਦਾਂ ਬਲੈਕ ਰੱਖ ਸਕਦੇ ਹੋ ਬਲੈਕ ਸਭ ਕੋਲ ਹੁੰਦਾ ਹੈ ਸਭ ਕੋਲ ਹੀ ਹੁੰਦਾ ਹੈ ਔਰ ਸਭ ਮੈਰਿਡ ਹੈਗੇ ਆ ਤੇ ਤੁਸੀਂ ਰੈਡ ਰੱਖ ਸਕਦੇ ਹੋ।
ਹਾਂਜੀ ਅਰੇ ਬਸ ਉਹ ਗਰਮੀ ਇੰਨੀ ਲਾਲ ਰੰਗ ਤੇ ਦੇਖਦੇ ਹੀ
ਉਹੀ ਉਹੀ ਨਾ ਲਾਲ ਰੰਗ ਨਾ ਵੇਖ ਕੇ ਹੀ ਗਰਮੀ ਲੱਗਦੀ, ਤੁਸੀਂ ਵਾਈਟ ਰੱਖ ਲਓ ਵਾਈਟ ਵੀ ਅੱਛਾ ਲੱਗੇਗਾ ਵੈਸੇ।
ਹਾਂਜੀ ਹਾਂ ਵਾਈਟ ਅੱਛਾ ਹੋਰ ਹਾਂਜੀ ਹਮ ਓਹੀ ਓਹੀ ਮੈਂ ਤੇ ਕਹਿੰਦੀ ਹ ਮੈਂ ਕਿਹਾ ਪਤਾ ਨੀ ਕਿਉਂ ਐਵੇਂ ਕਰਦੇ ਨੇ ਥੋੜ੍ਹਾ ਵੈਸਟਰਨ ਵਸਟਰਨ ਪਾਉਣ ਨਾ ਤੇ ਮਿੱਡੀ ਸ਼ਿੱਡੀ ਮਤਲਬ ਇਸ ਤਰ੍ਹਾਂ ਰੱਖ ਸਕਦੇ ਹਾਂ ਅਸੀਂ
ਨਾ ਮੈਰਿਟ ਹੈਗੇ ਨਾ ਪਾ ਕੇ ਨਹੀ ਆਉਂਦੇ ਉਹਨਾਂ ਨੂੰ
ਅਰੇ ਹਾਂ ਅਰੇ ਉਹ ਥੋੜੇ ਸੇ ਫੈਮਲੀ ਵੀ ਉਨ੍ਹਾਂ
ਹਾਂ ਉਹੀ ਨਾ ਫੈਮਿਲੀ ਨੇ ਅਲਾਓ ਕਰਦੀ ਉਹਨਾਂ ਨੂੰ। ਤੇ ਤੁਸੀਂ ਏਦਾਂ ਕਰੋ ਤੁਸੀਂ ਏਦਾਂ ਕਰੋ ਤੁਸੀਂ ਵੈਸ ਥੀਮ ਰੱਖ ਲੋ ਤੇ ਉਹਨਾਂ ਨੂੰ ਜੋ ਠੀਕ ਲੱਗੇਗਾ ਉਹ ਪਾ ਲੈਣਗੇ ਅ ਜਿਵੇਂ ਉਹਨਾਂ ਨੂੰ ਸਹੀ ਲੱਗੇਗਾ। ਪਾ ਲੈਣਗੇ ਉਹ।
ਤੇ ਮੈਂ ਉਹੀ ਕਿਉਂਕਿ ਲਾਸਟ ਟਾਈਮ ਤੇ ਖੈਰ ਉਹਨੇ ਮਤਲਬ ਥੋੜਾ ਜਾ ਮੌਸਮ ਸਹੀ ਸੀ ਨਾ ਤੇ ਅਹ ਮਤਲਬ ਬ ਬੜਾ ਅੱਛਾ ਥੀਮ ਰੱਖਿਆ ਸੀ ਔਰ ਉਹਨਾਂ ਨੇ ਗੇਮਸ ਬੜੇ ਸੋਹਣੇ ਸੋਹਣੇ ਰੱਖੇ ਸੀ।
ਅੱਛਾ ਕਿਹੜੇ ਕਿਹੜੇ ਸੀ?
ਰਾਮ ਤੁਹਾਨੂੰ ਤੇ ਪਤਾ ਹੀ ਹੈ, ਲਾਸਟ ਟਾਈਮ ਮੇਰਾ ਤੇ ਉਸ ਚ ਆਇਆ ਸੀ ਸਰਦੀਆਂ ਚ। ਫਰਵਰੀ ਚ ਆਇਆ ਸੀ ਵੈਲੇਨਟਾਈਨ ਡੇਸ ਚ ਫਿਰ ਹਾਂਜੀ ਤੇ ਮੈਂ ਤੇ ਫੇਰ ਤੁਹਾਨੂੰ ਪਤਾ ਨਾ ਉਹ ਵੈਲੇਟਾਈਨ ਥੀਮ ਥੀਮ ਰੱਖਿਆ ਸੀ।
ਹਮ
ਫੇਰ ਕਪਲਸ ਦਾ ਹੀ ਸਾਰੀ ਗੇਮਸ ਵਗੈਰਾ ਖਿਡਾਇਆ ਸੀ। ਇਸ ਵਾਰੀ ਗਰਮੀ ਚ ਆਇਆ ਨਾ ਮੈਨੂੰ ਕੁਛ ਸਮਝ ਹੀ ਨਹੀਂ ਆਉਂਦਾ ਪਿਆ ਮੈਂ
ਉਹੀ ਨਾ ਗਰਮੀ ਇੱਕ ਤਾਂ ਤੁਸੀਂ ਮੇਨ ਚੀਜ਼ਾਂ ਰੱਖੋ ਕਿ ਉਹਨਾਂ ਨੂੰ ਕਹੋ ਕਿ ਈਵਨਿੰਗ ਦਾ ਕਰ ਲਓ ਨਾਈਟ ਵਿਚ ਹੋਣਾ ਚਾਹੀਦਾ ਈਵਨਿੰਗ ਨਾਈਟ ਹੋ ਜਾਏਗੀ। ਆਪਣਾ ਟਾਈਮ ਸਿਰ ਘਰ ਚਲੇ ਜਾਵਾਂਗੇ ਜਿਆਦਾ ਲੇਟ ਨੀ ਕਰਾਂਗੇ। ਬਾਕੀ ਆਫਟਰਨੂਨ ਦਾ ਤੇ ਨਹੀਂ ਹੋ ਪਾਏਗਾ ਦੇਖੋ
ਹਾਂਜੀ ਮੈਂ ਉਹਨਾਂ ਨੂੰ ਕਹਿੰਦੀ ਆ ਪੰਜ ਵਜੇ ਤੱਕ ਦਾ ਤੇ ਕਰ ਲੈਣ।
ਹਾਂ
ਸੱਤ ਅੱਠ ਵਜੇ ਤੱਕ ਨੀ ਕਰਾਂਗੇ ਮਤਲਬ
ਵੈਸੇ ਨਾ ਇੱਕ ਗੱਲ ਦੱਸਾਂ, ਉਹ ਦੋ ਤਿੰਨ ਹੀ ਹੈਗੀ ਆ ਇੱਦਾਂ ਦੀ, ਬਾਕੀ ਸਾਰੀ ਮੰਨ ਜਾਣਗੀਆਂ ਈਵਨਿੰਗ ਨੂੰ।
ਹਨਾ? ਹਾਂ। ਪਰ ਉਸ ਚ ਤੇ ਮੈਨੂੰ ਇੱਕ ਦਾ ਤੇ ਸ਼ਾਇਦ ਇਸ ਵਾਰ ਦਾ ਲੱਗਦਾ ਨੀ ਪਿਆ ਕਿਉ ਕਿ ਉਹਨਾਂ ਦੇ ਘਰ ਕੋਈ ਵਿਆਹ ਵਿਊ ਆਇਆ ਦਾ ਨਾ ਤੇ
ਅੱਛਾ। ਇੱਕ ਉਹ ਉਹਨਾਂ ਦੇ ਉੱਧਰ ਵੀ ਤੇ ਕੋਈ ਇੱਕ ਪੈਰ ਵੀ ਤੇ ਹੋਇਆ ਸੀ ਮਨੋਹਰ ਉਹਨਾਂ
ਹਾਂਜੀ। ਹਾਂ ਉਹੀ ਨਾ ਤੇ ਮੈਂ ਇੱਕ ਵਾਰ ਕਹਿ ਕੇ ਵੇਖਦੀ ਆ। ਮੰਨ ਜਾਣ ਗਈਆਂ ਤਾਂ ਰਾਤ ਦਾ ਪਤਾ ਕੀ ਏ, ਇੱਕਦਮ ਸਹੀ ਰਹੇਗਾ ਬੜਾ ਠੰਡਾ ਠੰਡਾ ਜਿਹਾ। ਹੋਰ ਉਹ ਟੋਪ ਰੂਫ ਵਾਲਾ ਉਹ ਰੈਸਟੋਰੈਂਟ ਤੇ ਹੈ ਨਾ ਤੇ ਮੈਂ ਸੋਚ ਰੀਆਂ, ਹਾਂਜੀ। ਤੇ ਉਸ ਤੇ ਮਜ਼ਾ ਈ ਆ ਜਾਏਗਾ ਇੱਕਦਮ ਮਿਊਜ਼ਿਕ
ਹਾਂ ਉੱਥੇ ਨਾ ਹਾਂਜੀ ਉੱਪਰ ਨਾ ਇਹ ਏ ਸੀ ਵਗੈਰਾ ਵੀ ਲੱ ਦੇ ਹੋਏ ਨੇ, ਉਹ ਸ਼ੈਡ ਹੈਗੀ ਹੈ ਨਾ ਉੱਧਰ ਦੇ ਇਨਰ ਸਭ ਅੱਛਾ ਬਹੁਤ ਡੈਕੋਰੇਸ਼ਨ ਵੀ ਬਹੁਤ ਪਿਆਰੀ ਹੋਈ ਦੀ ਆ ਉੱਥੇ।
ਬਸ ਉਹ ਗਲਾਸ ਲੱਗੇ ਹੋਏ। ਨੇ ਮਤਲਬ ਥੱਲੇ ਦਾ ਸਾਰਾ ਵਿਊ ਦਿਖਦੈ।
ਹਾਂ ਬਹੁਤ ਪਿਆਰਾ ਵਿਊ ਐ, ਉੱਥੇ ਫੋਟੋਜ਼ ਵੀ ਬਹੁਤ ਪਿਆਰੇ ਆਣਗੇ।
ਤੇ ਥੋੜਾ ਸਟਾਰਟਰਸ ਵਗੈਰਾ ਦਾ ਵੀ ਮੈਨੂੰ ਸੁਜੈੱਜਟ ਕਰੋ। ਮਤਲਬ ਕਿ ਪਹਿਲੇ ਸਟਾਰਟਰਸ ਚ
ਹਾਂ। ਉਹ ਹਾਕਾ ਨੂਡਲਸ ਰੱਖ ਸਕਦੇ ਹੋ। ਔਰ ਪਨੀਰ ਟਿ
ਹਾਂਜੀ। ਤੇ ਇੱਕ ਅੱਜ ਕਲ ਉਹ ਇੱਕ ਦਈਂ ਕਬਾਬ ਵੀ ਚੱਲਦੇ ਨੇ। ਹੋਰ
ਹਾਂ। ਮਸ਼ਰੂਮ ਵਾਲੇ। ਹਾਂ ਕੇ ਐਫ ਸੀ ਮਸ਼ਰੂਮ ਜਿਹੜੇ ਹੁੰਦੇ ਨੇ ਉਹ ਬਹੁਤ ਡਿਲੀਸ਼ੀਅਸ ਲੱਗਦੇ ਨੇ। ਉਹ ਰੱਖ ਸਕਦੇ ਹੋ ਉੱਥੇ ਨਾ ਉਹਨਾਂ ਦਾ ਨਾ ਉਹ ਬਹੁਤ ਹੀ ਯਮੀ ਐ। ਆ ਅਫਗਾਨੀ ਚਾਪ ਨਾ ਉਹਨਾਂ ਦੀ ਬਹੁਤ ਯਮੀ ਐ, ਹਾਂ।
ਕਿ ਇਹ ਜਿਸ ਤਰ੍ਹਾਂ ਕਿ ਆਪਾਂ ਤੇ ਅਲਮੋਸਟ ਸਾਰੇ ਨੋਨ ਵੈਜ ਵਾਲੇ ਹੀ ਹੋ ਜਾਣਗੇ ਤੇ ਨੋਨ ਵੈਜ ਮੈਂ ਰੱਖ ਲਾਂ ਫਿਰ ਓਹੀ ਹੈ, ਔਰ ਉਹਨਾਂ ਦਾ ਮੈਂ ਪਹਿਲਾਂ ਇੱਕ ਵਾਰ ਕਨਫਰਮ ਕਰ ਲੈਂਦੀ ਓਹੀ ਜਿਹੜੀਆਂ ਉਹ ਨਹੀਂ ਆਣਗ
ਆ ਹਾਂ, ਓਹ ਓਹ ਹਾਂ ਓਹੀ ਓਹੀ।
ਤੇ ਫੇਰ ਐਸਾ ਹੋਏਗਾ ਤੇ ਆਪਣਾ ਐਹ ਚਿਲੀ ਚਿਕਨ ਰਖ ਲਾਂਗੇ।
ਚਿਲੀ ਚਿਕਨ ਰੱਖ ਲਾਂਗੇ ਅ ਲੈਮਨ ਚਿਕਨ ਰੱਖ ਲਾਂਗੇ।
ਹਾਂਜੀ ਹਾਂਜੀ ਤੇ ਹੁਣ ਗਰਮੀ ਕੀ ਨਿਊਜ਼
ਗਰਮੀ ਓਹੀ ਨਾ ਮੈਂ ਤਾ ਓਹੀ ਸੇਮ ਚੀਜ਼ ਮੈਂ ਕਹਿੰਦੀ ਪਈ ਆ ਕਿ ਈਵਨਿੰਗ ਦਾ ਰਖ ਰੱਖਣਾ। ਆਪਾਂ ਟਾਈਮ ਸਿਰ ਕਾਰ ਚਲੇ ਜਾਵਾਂਗੇ। ਜਿਆਦਾ ਲੇਟ ਨੀ ਕਰਾਂਗੇ।
ਹੂ ਹੂ, ਠੀਕ ਹੈ ਠੀਕ ਹੈ। ਤੇ ਬਾਕੀ ਹ ਹਾਂਜੀ। ਮੈਂ ਮਤਲਬ ਕਿ ਮੈਂ ਤੁਹਾਨੂੰ ਪੈਲੇ ਦੱਸ ਨੀ ਰੀ ਫੇਰ ਤੁਸੀਂ ਚਿਟਿੰਗ ਕਰ ਲਓਗੇ।
ਅੱਛਾ, ਨਹੀਂ ਨਹੀਂ ਇੱਕ ਨ੍ਹੀਂ ਓਹ ਵਾਲੀ ਓਹ ਵਾਲੀ ਜਿਹੜੀ ਕੋਮਨ। ਵਾਲੀ ਹੈਗੀ ਓਹ ਚੇਅਰ ਵਾਲੀ ਓਹ ਤੇ ਰੱਖਣੀ ਰੱਖ
ਹਾਂਜੀ ਹਾਂਜੀ ਹਾਂਜੀ, ਹੋਰ ਇੱਕ ਅਪਣਾ ਅਸੀਂ ਖੇਲਦੇ ਆ ਹਾਊਸ ਜੀ।
ਹਾਊਜੀ ਐ ਦੋਨੋ ਦੋਨੋ ਤੇ ਰੱਖਣੀਆਂ ਈ ਰੱਖ ਰਖਣੀ ਐ, ਹਾਂਜੀ।
ਕਿਉਂਕਿ ਤੰਬੋਲਾ ਬਿਨਾਂ ਤੇ ਫਿਰ ਖਿੱਟੀ ਤੇ ਆਪਣਾ ਉਹੀ ਲੱਗਦੀ ਹੈ ਹਾਂਜੀ ਇਨਕਪਲੀਟਡ ਹਾਂਜੀ ਤੇ ਫਿਰ ਤਾਂ ਕਰਕੇ ਅਸੀਂ ਕੰਮ ਕਰਾਂਗੇ। ਹਾਂ, ਉਸਦੇ ਚ ਮੈਂ ਸੋਚ ਰਹੀ ਆਂ ਥੋੜਾ ਸਾ ਥੀਮ ਰੱਖ ਲਾਂ ਮੈਂ? ਮਤਲਬ ਕਿ ਨੌਰ ਨਮਲ ਲਾਈਨ ਫਸਟ ਲਾਈਨ ਏਦਾ ਨੀ ਕੀ ਲੇਕਿਨ ਕੁਛ ਡਿਫਰੈਂਟ ਕਰਾ
ਕਿ ਦ ਵੈਸੇ ਸਿੰਪਲ ਈ ਰੱਖ ਲੋੋ, ਸਭ ਨੂੰ ਰੂਲਸ ਪਤਾ ਨੇ ਉ ਤੇ ਫਿਰ ਟਾਈਮ ਲੱਗੇਗਾ, ਅਗਰ ਤੁਸੀਂ ਇੱਦਾਂ ਦਾ ਕੁ ਕੁ ਨਵਾਂ ਕਰੋਗੇ ਨਾ ਤੇ ਹਾਂ ਐਕਸਪਲੇਨ ਕਰੋਗੇ ਫਿਰ ਬਹੁਤ ਟਾਈਮ ਲੱਗ ਜਾਏਗਾ। ਔਰ ਉਹ ਕਾਫੀਆਂ ਹੈਗੀਆਂ ਉਹਨਾਂ ਨੂੰ ਸਮਝ ਵੀ ਨਹੀਂ ਆਂਦਾ ਇੰਨੀ ਜਲਦੀ।
ਅੱਛਾ ਅੱਛਾ ਚਲੋ ਮੈਂ ਕੋ ਮਤਲਬ ਕਿ ਦੇਖਦੀ ਆਗਾ ਕੋਈ ਮੈਨੂੰ ਈਜ਼ੀ ਜਿਹਾ ਲੱਗਦਾ ਹੈ।
ਹਾਂ, ਕੁਛ ਏਦਾਂ ਹਾਂ। ਅਗਰ ਰਿਲੇਟਿਡ ਲੱਗੇ ਤੁਹਾਨੂੰ ਕਿ ਹਾਂ, ਜਲਦੀ ਸਮਝ ਆ ਜੇ ਓਦਾਂ ਦਾ ਕੁਛ ਰੱਖ ਲੈਣਾ ਬਾਕੀ ਕਿ ਬਿਲ ਕੁਲ ਡਿਫਰੈਂਟ ਨਾ ਕਰਨਾ।
ਔ ਹੀ ਤੇ ਇੱਕ ਮੈਂ ਵੈਸੇ ਮਤਲਬ ਤੁਹਾਨੂੰ ਦੱਸਦੀ ਆਂ, ਇੱਕ ਮੈਂ ਥੋੜ੍ਹਾ ਸਾ ਸੋਚ ਰਹੀ ਆਂ ਡਾਂਸ ਵਗੈਰਾ ਦਾ, ਕੁਛ ਐਸੀ ਗੇਮਸ ਖਿਲਾਣ ਦਾ ਸੋਚ ਰਹੀ ਆਂ। ਤੇ ਉਸ ਦੇ ਲਈ ਅਮ ਤੁਸੀਂ ਪ੍ਰੀਪੇਅਰ ਰਹਿਨਾ। ਨੀ ਪੇਪਰ ਡਾਂਸਰ ਦੇਖੋ ਕਪਲ ਲਈ ਹੋ ਜਾਏਗਾ। ਤੇ ਮੈਂ ਸੋਚ ਰਹੀ ਹਾਂ ਮਤਲਬ ਕਿ ਨਾ ਇੱਕ
ਜਾਂਦਾ ਐ
ਅੱਛਾ ਵੈਸੇ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਕੀ ਸੋਚਿਆ ਸੀ ਕਿ ਆਪਣੇ ਇੱਕ ਬਾਊਲ ਚ ਨਾ ਚਿਟਸ ਵਗੈਰਾ ਮੈਂ ਰੱਖ ਲਾਂਗੀ ਠੀਕ ਹੈ ਉਮ ਕੋਈ ਵੀ ਮਤਲਬ ਕਿ ਗਾਣੇ ਦੀ ਅਹ ਮਤਲਬ ਕਿ ਕੁਛ ਵੀ ਚਿਟਸ ਚ ਨਾ ਮੈਂ ਲਿਖ ਕੇ ਰੱਖ ਰੱਖਾਂਗੀ, ਤੇ ਉਹੀ ਉਹਨਾਂ ਨੇ ਕਰਨਾ ਹੈ ਠੀਕ ਹੈ ਹੋਰ ਕੋਈ ਵੀ ਰੈਂਮਡਮਲੀ ਸੌਂਗ ਚੱਲ ਜਾਏਗਾ ਹੋਰ ਇੱਕ ਸੈਕਿੰਡ ਦੇ ਅੰਦਰ ਉਹ ਉਸ ਤੇ ਗਾ ਗਾਣਾ ਦੱਸਦਾ ਪਹਿਲੇ। ਜੋ ਵੀ ਵਰਡ ਮਤਲਬ ਨਿਕਲਿਆ ਔਰ ਉਸ ਉਹ ਗਾਣਾ ਵੱਜੇ ਗਾ ਤੇ ਉਸੇ ਰੈਂਡਮਲੀ ਕੋਈ ਵੀ ਡਾਂਸ ਕਰਨਾ ਹੈ। ਉਹਨੂੰ ਰੈਂਡਮਲੀ ਤੇ ਕਈ ਵਾਰ ਦਿਮਾਗ ਚ ਆਉਂਦਾ ਵੀ ਨੀ ਹੈ, ਕੀ ਸਟੈਪ ਕਰਾ ਕੀ ਨਾ ਕਰਾ ਹਾਂ, ਤੇ ਫਿਰ ਮਜ਼ਾ ਆਏਗਾ ਹਾਂ ਹਾਂਜੀ ਕਿਉਂਕਿ ਸਾਰੇ ਫਨੀ, ਫਨੀ ਜਿ ਡਾਂਸ ਕਰਨ ਕਿ ਮਤਲਬ ਸਟੈਪ
ਫਨ ਹੋਜਏਗਾ ਹਾਂ ਇਹਦੇ ਵਿੱਚ ਹੀ ਫਨ ਹੋਜਏਗਾ ਹਾਂਜੀ। ਜ ਠੀਕ ਹੈ ਇਹ ਸਭ ਠੀਕ ਹੈ। ਹਾਂਜੀ
ਹਨਾ ਤੇ ਥੋੜਾ ਸਮ ਮੈਂ ਮੈਂ ਕਿਹਾ ਬੋਰਿੰਗਸ ਨੀ ਕਰਦੀ। ਥੋੜਾ ਇੰਟਰਸਟਡ ਬਣਾਉਂਦੇ ਆ ਕਿੱਟੀ ਨੂੰ
ਫਰੈਂਡ ਵੀ ਹੋ ਜਾਏ।
ਹਾਂਜੀ- ਹਾਂਜੀ ਜੀ ਹਾਂਜੀ ਓਹੀ ਓਹੀ
ਸਾਰੀ ਇਨਫੋਰਮੇਸ਼ਨ ਨਾ ਆਪਣੇ ਵਾਲੇ ਗਰੁੱਪ ਚ ਪਾ ਦੇ ਨਾ ਬਾਕੀ ਕੀ ਡੇਟ ਵਗੈਰਾ ਲਿਖ ਕੇ ਹਾਂ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਨਾ।
ਹਾਂਜੀ। ਹਾਂਜੀ ਉਹੀ ਤੇ ਬਾਕੀ ਮੈਂ ਉਦੋ ਨਾ ਕਲੋਂ ਵੀ ਕਨਫਰਮ ਕਰਕੇ ਕੇ ਤੇ ਫਿਰ ਮੈਂ ਰਾ ਦੀ ਮੇਰੀ ਖੁੱਦੀ ਪਲਨਿੰਗ ਮੈਨੂੰ ਐਸ ਹੋ ਰਿਹਾ ਰਾਤ ਦਾ ਰੱਖ ਲਈਏ ਇਸ ਵ
ਹਾਂ ਬਈ ਰਾਤ ਦਾ ਹੀ ਰੱਖਣਾ ਤੁਸੀਂ ਬਹੁਤ ਮੁਸ਼ਕਿਲ ਹੋਜੇਗਾ ਨੀ ਤੇ ਹਾਂ।
ਕੋਈ ਨੀ ਚਲੋ ਮੈਂ ਫਿਰ ਅਪਡੇਟ ਕਰਦੀ ਹਾਂ ਹੈਨਾ ਹਾਂਜੀ ਠੀਕ ਹੈ। ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ, ਹਾਂਜੀ।